ਹੈਲੋ ਸਰ ਸਤਿ ਸ਼੍ਰੀ ਅਕਾਲ ਜੀ
ਸਸਰੀ ਕਾਲ ਮੈਮ ਹੋਰ ਕਿਵੇਂ ਹੋ?
ਸਰ ਵਧੀਆ ਹੋਰ ਤੁਸੀਂ ਸਰ ਕਿਵੇਂ ਕੀ ਕਰ ਰਹੇ ਸੀ?
ਕੁਝ ਨੀ ਮੈਮ ਵੈਸੇ ਵੇਹਲੇ ਬੈਠੇ ਸੀਗੇ।
ਅੱਛਾ-ਅੱਛਾ ਚਲੋ ਗ
ਹੋਰ ਕਿਵੇਂ ਚੱਲ ਰਹੀ ਹੈ ਲਾਈਫ ਮੈਮ?
ਸਰ ਵਧੀਆ- ਵਧੀਆ ਹੋਰ ਕੀ ਕਰ ਰਹੇ ਸੀ ਸਰ ਤੁਸੀਂ?
ਵੈਸੇ ਉਹੀ ਸੋਸ਼ਲ ਮੀਡੀਆ ਨਾਲ ਹੀ ਜੁੜੇ ਬੈਠੇ ਸੀ ਹੋਰ ਕੀ ਕਰਨਾ ਜੀ।
ਅੱਛਾ-ਅੱਛਾ, ਹਾਂਜੀ ਹਾਂ। ਚਲੋ ਇਹ ਵੀ ਦੇਖੋ ਹੁਣ ਆਪਾਂ ਨੂੰ ਕਿੰਨਾ ਜ਼ਿਆਦਾ ਫੈਸ਼ਨ ਅ। ਵਧੀਆ ਹੋ ਗਿਆ ਹਨਾ ਫ਼ਾਇਦਾ ਹੋ ਗਿਆ।
ਹਾਂਜੀ ਫਾਇਦਾ ਹੋ ਗਿਆ ਆਪਾਂ ਨੂੰ ਹਾਂਜੀ ਹੁਣ ਆਪਾਂ ਟੋਪਿਕ। ਹੁਣ ਆਪਾਂ ਟੋਪਿਕ ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਹੈਗੇ ਚਲੋ।
ਹਾਂਜੀ ਹਾਂ ਦੇਖੋ ਸਰ। ਦੇਖੋ ਸਰ ਐਂ ਦੇਖਿਆ ਜਾਵੇ ਜੇ। ਵੀ ਸੋਸ਼ਲ ਮੀਡੀਆ ਦੇ ਆਪਾਂ ਨੂੰ ਫਾਇਦੇ ਵੀ ਬਹੁਤ। ਨੇ ਨੁਕਸਾਨ ਵੀ ਬਹੁਤ ਨੇ ਨੁਕਸਾਨ ਜੇ ਦੇਖਿਆ ਜਾਵੇ। ਤਾਂ ਸੋਸ਼ਲ ਮੀਡੀਆ। ਤੇ ਨੁਕਸਾਨ ਆਪਾਂ ਨੂੰ ਐਵੇਂ ਜੇ ਦੇਖੋ ਹਨਾ ਕਿਸੇ ਦੀ ਗ਼ਲਤ ਖ਼ਬਰ ਹਰ ਇੱਕ।
ਹਾਂਜੀ ਕਈ ਵਾਰ- ਕਈ ਵਾਰ ਨਾ ਜੀ ਗ਼ਲਤ ਫਹਿਮੀਆਂ।
ਹਾਂਜੀ ਹਾਂ ਕਿਸੇ ਦੀ ਯੂ ਪੀ ਆਈ ਡੀ ਪਤਾ ਲੱਗ ਜੀ ਦੇਖੋ। ਅਕਾਊਂਟ ਚੋ ਪੈਸੇ ਕੱਟਣੇ ਦੇਖੋ ਹਣੇ ਬਹੁਤ ਸਾਰਿਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਨੁਕਸਾਨ ਨੇ ਤੇ ਫਾਇਦੇ ਦੇਖਿਆ ਜਾਵੇ ਸਰ ਆਪਾਂ ਹਰ ਇੱਕ। ਇੱਕ ਚੀਜ਼ ਔਡਰ ਕਰਕੇ ਮੰਗਾ ਸਕਦੇ ਆ।
ਹਾਂਜੀ, ਪਹਿਲਾਂ ਦੇਖੋ ਜੀ ਇਹੋ ਜੀ ਕੋਈ ਟੈਕਨੋਲਜੀ ਨਹੀਂ ਸੀ ਪਰ ਅੱਜ ਦਾ ਯੁੱਗ ਇੰਟਰਨੈੱਟ। ਟੈਕਨੋਲੋਜੀ ਦਾ ਯੁੱਗ ਹੋ ਗਿਆ ਜੀ।
ਹਾਂਜੀ ਹਾਂ ਦੇਖੋ ਅੱਜ ਕੱਲ੍ਹ ਤਾਂ ਦੇਖੋ ਸਰ ਟੈਕਨੋਲੋਜੀ ਆ ਗਈਆਂ ਨੇ। ਸ਼ੋਸ਼ਲ ਮੀਡੀਆ 'ਤੇ ਹਰ ਇੱਕ ਚੀਜ਼ ਆਪਾਂ ਨੂੰ ਦੇਖੋ ਪਤਾ ਲੱਗਦੀ ਹੈ ਹਨਾ ਸਰ।
ਹਾਂਜੀ ਜੀ, ਸੋਸ਼ਲ ਮੀਡੀਆ ਅਹਿਮ ਹਿੱਸਾ ਜੀ।
ਹਾਂਜੀ ਹਾਂ ਦੇਖੋ ਸੋਸ਼ਲ ਮੀਡੀਆ ਨੇ। ਦੇਖੋ ਸਰ ਆਪਾਂ ਨੂੰ ਲੋਕਡਾਊਨ ਵਿੱਚ ਵੀ ਕਿੰਨਾ ਫਾਇਦਾ ਦਿੱਤਾ ਦੇਖੋ ਹੁਣ ਆਪਾਂ ਘਰ ਬੈਠ ਕੇ।
ਹਾਂਜੀ ਜਿਵੇਂ ਦੇਖੋ ਜੀ ਹੁਣ ਆਪਾਂ ਸੋਸ਼ਲ ਮੀਡੀਆ ਤੇ। ਵੀਡੀਓਆਂ, ਤਸਵੀਰਾਂ ਸਾਂਝੀਆਂ ਕਰਕੇ ਦੇਖੋ ਜੀ ਸਾਰੀ ਦੁਨੀਆਂ ਨੂੰ ਦਿਖਾ ਸਕਦੇ ਹਾਂ।
ਸਹੀ ਗੱਲ ਹੈ ਸਰ ਹਾਂਜੀ ਹਾਂ। ਦੇਖੋ ਜੀ ਆਪਾਂ ਘਰ ਬੈਠ ਕੇ ਹਾਂਜੀ ਹਾਂ ਘਰ ਬੈਠ ਕੇ। ਆਪਾਂ ਦੇਖੋ ਨਾ ਕਿਤੇ ਜਾਣ ਲੋੜ ਨਹੀਂ। ਆਪਾਂ ਨੂੰ ਹਨਾ ਆਪਾਂ ਘਰ ਬੈਠ ਕੇ ਹਰ ਇੱਕ ਚੀਜ਼ ਔਡਰ ਕਰਕੇ ਮੰਗਵਾ ਸਕ।
ਜਿਵੇਂ ਆਪਣੇ ਕੁਛ ਮੰਗਉਣਾ ਐ ਜੀ ਖਾਣ ਨੂੰ ਵੀ ਮੰਗਵਾਉਣਾ ਹੋਵੇ ਚਾਹੇ।
ਸਹੀ ਗੱਲ ਹੈ ਸਰ ਹਾਂਜੀ। ‌
ਅਤੇ
ਜਦੀ ਮੰਗਾ ਸਕਦੇ ਹਾਂ ਦੇਖੋ ਬਲਿੰਕਡ ਤੇ ਆਪਾਂ ਨੂੰ ਜਮੈਟ। ਟੋ ਏਦਾਂ ਦੀਆਂ ਬਹੁਤ ਸਾਰੀਆਂ ਐਪਸ ਨੇ ਜੋ ਕਿ ਆਪਾਂ ਨੂੰ। ਬਹੁਤ ਵਧੀਆ ਫਾਇਦੇ ਤੋਂ ਮਿਲਦੀਆਂ ਨੇ ਹਨਾ ਜੇ ਦੇਖਿਆ ਜਾਵੇ। ਆਪਾਂ ਨੂੰ ਅੱਗੇ ਦੇਖੋ ਰੇਲਵੇ ਸਟੇਸ਼ਨ ਤੇ ਜਾਣਾ ਪੈਂਦਾ ਸੀ ਭੀੜਾਂ ਵਿੱਚ ਲੱਗਣਾ ਖੜ। ਪੈਂਦਾ ਸੀ ਕਿ ਆਪਾਂ ਨੂੰ ਟਿਕਟ ਮਿਲੂਗੀ ਅੱਜ ਕੱਲ ਆਪਾਂ ਘਰ ਬੈਠ ਕੇ ਹੀ ਟਿਕਟ ਬੁੱਕ। ਬੁੱਕ ਕਰ ਸਕਦੇ ਆ।
ਹਾਂਜੀ ਹਾਂ।
ਹਾਂਜੀ- ਹਾਂਜੀ ਦੇਖੋ ਜੇ ਆਪਣੇ ਲਵੇ ਫੋਨ ਹੈ ਹਨਾ ਆਪਾਂ ਅਕਾਊਂਟ 'ਚ ਪੈਸੇ ਤਾਂ ਰੱਖਦੀਆ ਆਪਣੇ ਲਵੇ। ਜੇ ਪੈਸੇ ਨੀ ਹੈਗੇ ਕੈਸ਼ ਆਪਾਂ ਪੇਮੈਂਟ ਕਰ ਸਕਦੇ ਹਾਂ ਹਾਂਜੀ ਹਾ ਦੇਖੋ। ਪੇਮੈਂਟ ਅੱਜ ਕੱਲ੍ਹ ਜਿਹੜਾ ਗੂਗਲ- ਪੇ ਹੋ ਗਿਆ ਫੋਨ- ਪੇ ਹੋ ਗਿਆ।
ਹਾਂਜੀ ਪੈਸੇ ਵੀ ਫੋਨ 'ਚ ਹੀ ਸਾਰਾ ਕੁਝ ਹਾਂਜੀ।
ਹਾਂਜੀ ਹਾ ਤਾਂ ਇੱਦਾਂ ਦੀਆਂ ਚੀਜ਼ਾਂ ਦੇਖੋ ਹਨਾ ਸਾਰੇ ਲੋਕ ਹੀ। ਚਲਾਉਣ ਲੱਗ ਗਏ ਨੇ ਬੱਚੇ ਤੋਂ ਬ।
ਹਾਂਜੀ, ਜਿਵੇਂ ਹੁਣ ਦੇਖੋ ਚਾਏ ਆਪਾਂ ਨੇ ਕੋਈ ਹੋਰ ਜਿਵੇਂ ਲੈਂਗੁਏਜ ਸਿੱਖਣੀ ਹੋਵੇ ਯਾ ਆਪਾਂ ਨੇ ਕੋਈ ਔਨਲਾਈਨ ਕਲਾਸ ਲਗਾਣੀ ਹੋਏ ਯਾ ਕੋਈ ਆਪਾਂ ਨੇ ਕੋਸਚਨ ਪੁੱਛਣਾ ਹੋਏ ਸਾਰਾ ਆਪਾਂ ਸੋਸ਼ਲ ਮੀਡੀਆ ਤੋਂ ਕਰ ਸਕਦੇ ਆ ਜੀ।
ਜੇ ਦੇਖਿਆ ਜਾਵੇ ਸਰ ਵੀ ਬੱਚਿਆਂ ਦੇ ਸਕੂਲ ਬੋਤ ਦੂਰ ਨੇ ਜਾਂ ਕੋਈ ਪਿੰਡ ਦੇ ਆਲੇ-ਦੁਆਲਾ ਕੋਈ ਕੁਛ ਵੀ ਏਦਾਂ ਦਾ ਜਾਨ ਦਾ ਸਾਧਨ ਨੀ ਹੈਗਾ ਜਿੱਥੇ ਆਪਾਂ ਸਕੂਲ ਪੌਂਚ ਸਕੀਏ ਬਟ ਜੇ ਬੱਚੇ ਲਵੇ ਘਰ ਵਿੱਚ ਮੋਬਾਇਲ ਦੇਖੋ ਹਰ ਇੱਕ ਦੇ ਈ ਹੁੰਦਾ ਸਰ।
ਹਾਂਜੀ ਪਰ ਆਪਾਂ ਨੂੰ, ਆਪਾਂ ਨੂੰ ਬੋਤ ਜਾਦਾ ਵੀ ਨੀ ਚਲਾਣਾ ਚਾਈਦਾ ਸੋਸ਼ਲ ਮੀਡੀਆ ਜਾਂ ਫੋਨ ਕਿਉਂਕਿ ਓ ਆਪਣੀ ਸੇਹਤ ਵੀ ਕਰਦੇ ਜੀ ਖਰਾਬ ਈ ਕਰਦੇ ਜਿਵੇਂ ਖਾਸ ਕਰਕੇ ਅੱਖਾਂ ਨੂੰ ਜਾਦਾ ਮਾਨਸਿਕ ਸੇਹਤ
ਹਾਂਜੀ ਹਾਂ, ਸਈ ਗੱਲ ਐ ਪਰ ਜੇ ਦੇਖਿਆ ਜਾਵੇ ਸਰ ਆ ਆਪਾਂ ਦੂਰ ਰੱਖ ਕੇ ਜੇ ਆਪਾਂ ਕਲਾਸਿਸ ਵਗੈਰਾ ਅਟੈਂਡ ਕਰਦੇ ਤਾਂ ਬੋਤ ਹੀ ਜਾਦਾ ਵਦੀਆ ਗੱਲ ਐ ਸਰ।
ਹਾਂਜੀ। ਕਿਉਂਕਿ ਦੇਖੋ ਜੀ ਜਿਵੇਂ-ਜਿਵੇਂ ਪਰ ਆਪਾਂ ਨੂੰ ਟੈਕਨੋਲੋਜੀ ਨਾਲ ਚੱਲਣਾ ਹੀ ਚਾਈਦਾ ਜੀ।
ਹਾਂਜੀ ਹਾਂ, ਦੇਖੋ ਆਪਾਂ ਨੂੰ ਫਾਏਦੇ ਵੀ ਬੋਤ ਜਾਦਾ ਹੋ ਰੇ ਨੇ ਸਰ ਸੋਸ਼ਲ ਮੀਡੀਆ ਤੋਂ ਜਿਵੇਂ ਦੇਖਿਆ ਜਾਵੇ ਲੋਕਡਾਊਨ ਦੇ ਵਿੱਚ ਆਪਾਂ ਬਿਲਕੁਲ ਵੀ ਨੀ ਭੁੱਲ ਸਕਦੇ ਕਿ ਬੱਚੇਆਂ ਨੇ ਓਦੋਂ ਹੀ ਸੋਸ਼ਲ ਮੀਡੀਆ
ਹਾਂਜੀ ਓ ਤੇ ਜਿਵੇਂ ਦੇਖੋ ਜੀ ਟਿਕਟੋਕ ਟਿਕਟੋਕ ਨਾਮ ਦਾ ਇੱਕ ਐਪ ਸੀ ਜੀ, ਓ ਕਿੰਨਾ ਚੱਲੇਆ ਸੀ ਜੀ।
ਹਾਂਜੀ ਹਾਂ ਸਰ ਟਿਕਟੋਕ ਵਗੈਰਾ ਹੋ ਗੀ। ਦੇਖੋ ਅੱਜ-ਕੱਲ ਸੋਸ਼ਲ ਮੀਡੀਆ ਤੇ ਲੋਕਾਂ ਨੇ ਇੱਕ ਪੈਸੇ ਦਾ ਸਾਧਨ ਬਣਾ ਰੱਖਿਆ।
ਹਾਂਜੀ।
ਹਾਂਜੀ ਹਾਂ, ਦੇਖੋ ਲੋਕ ਵਲੋਗਸ ਬਣਾ ਰਹੇ ਨੇ, ਰੀਲਸ ਪਾ ਰਹੇ ਨੇ ਸ਼ੋਟ ਵੀਡੀਓਜ਼ ਵੀ ਇਦਾਂ ਦੀਆਂ ਬੋਤ ਸਾਰੀਆਂ ਸੀ ਪਰ ਲੋਕ ਦੇਖੋ ਹਨਾ ਬਿਲਕੁਲ ਈ ਜਾਦਾ ਜੇੜੇ ਮੈਂ ਏਦਾਂ ਸੋਚ ਰੀ ਆਂ। ਕਿ ਸੋਸ਼ਲ ਮੀਡੀਆ ਨੇ ਵਿਗਾੜ ਵੀ ਬੋਹਤ ਰੱਖੇ ਨੇ ਦੇਖੋ ਜੇੜੇ ਅੱਜ ਕੱਲ ਬੱਚ ਚੇ ਹੋ ਗੇ ਤਾਂ ਵੱਡੇ ਵੀ ਹੋ ਗੇ ਜੇੜੇ ਵੱਡੇ ਲੋਕ ਵੀ ਨੇ ਦੇ ਦੇਖੋ ਓ ਵੀ ਫੋਨ ਬਸ ਦੇਖ-ਦੇਖ ਕੇ ਟਾਈਮ ਵੇਸਟ ਕਰ ਰੇ ਨੇ ਲੋਕ ਕਾਂ ਨੂੰ ਦੇ ਕੇ ਜੇ ਆਪਾਂ ਗੱਲ ਕਰੀਏ ਦੇਖੋ ਹੁਣ ਇੱਕ ਨੋਰਮਲ ਟੋਪਿਕ ਤੇ ਚੱਕਲੋ ਸੌਰਵ ਜੋਸੀ ਹੋ ਗਯਾ ਜਾਂ ਹੋਰ ਏਦਾਂ ਦੀ ਚੀਜ਼ ਜਾਂ ਹਾਂਜੀ ਹਾਂ ਬੋਤ ਸਾਰੇ ਏਦਾਂ ਦੇ ਐਕਟਰਸ ਨੇ ਵੀ ਜੇੜੇ ਹਨਾ ਵਲੋਗਸ ਬਣਾ ਰੇ ਨੇ। ਸਿੰਪਲ ਐਜ ਇਟ ਇਜ਼ ਓ ਕਰਦੇ ਕੀ ਨੇ ਅਪਣੀ ਡੇਲੀ ਦੀ ਰੂਟੀਨ ਦੱਸਦੇ ਨੇ। ਬਟ ਓਨਾ ਦਾ ਟਾਈਮ ਵੀ ਪ੍ਰੋਪਰ ਵੇਅ ਨਾਲ ਚੱਲ ਰਯਾ ਤੇ ਓਨਾਂ ਨੂੰ ਪੈਸੇ ਵੀ ਜੁੜ ਰੇ ਨੇ। ਬਟ ਆਪਾਂ ਕੀ ਕਰ ਰੇ ਆ ਓਨਾਂ ਨੂੰ ਦੇਖ ਕੇ ਟਾਈਮ ਵੇਸਟ ਕਰ ਰੇ ਆ। ਹਾਂਜੀ ਹਾਂ ਸਰ ਓਨਾਂ ਦੇਖੋ ਬਣਾਉਣ ਦੇ ਜਾਂ ਕਿਸੇ ਨੂੰ ਦਿਖਾਉਣ ਦੇ ਪੈਸੇ ਬਣ ਰਹੇ ਨੇ, ਆਪਾਂ ਬਟ ਦੇਖ ਕੇ ਓ ਟਾਈਮ ਵੇਸਟ ਕਰ ਰੇ ਆ ਨਾਂ 'ਤੇ
ਟੀ ਮਿਲ ਰੀ ਐ ਜੀ ਹਾਂਜੀ।
ਸਰ ਹਾਂਜੀ ਹਾਂ, ਆਪਾਂ ਦੇਖੋ ਓਨਾਂ ਨੂੰ ਦੇਖ ਕੇ ਜੇੜਾ ਏਨਾ ਟਾਈਮ ਵੇਸਟ ਕਰ ਰੇ ਆਂ, ਬੋਤ ਜਾਦਾ ਸਰ ਗ਼ਲਤ ਫਹਮੀ ਐ ਆਪਣੀ ਕਿਉਂਕਿ ਆਪਾਂ
ਥੋੜਾ ਬੋਤ ਮੰਨੇ ਆ ਜੀ ਹਾਂਜੀ ਜਿਵੇਂ, ਜਿਵੇਂ ਆਪਾਂ ਵੇਲੇ ਬੈਠੇ ਜੀ ਹਾਂਜੀ ਜਿਵੇਂ ਆਪਾਂ ਵੇਲੇ ਬੈਠੇ ਹੋ, ਅੱਧਾ ਘੰਟਾ ਹੋ ਗਯਾ ਜੀ ਮੰਨ ਲਿਏ ਹਾਂਜੀ
ਸਰ ਜੇ ਆਪਾਂ ਤਾਂ ਵੀ ਦੇਖੀਏ ਕਿਉਂਕਿ ਆਪਾਂ ਬਿਲਕੁਲ ਜੇ ਦੇਖੇਆ ਜਾਵੇ ਤਾਂ ਵੀ ਜੇ ਆਪਾਂ ਬਿਲਕੁਲ ਫ਼ਰੀ ਆਗੇ ਵੀ ਆਪਾਂ ਨੂੰ ਕੋਈ ਕੰਮ ਕਾਰ ਤੇ ਜਾਣਾ ਨੀ, ਆਉਣਾ ਨਹੀਂ ਜੇ ਆਪਾਂ ਬਿਲਕੁਲ ਈ ਜਾਦਾ ਬੈੱਡ ਤੇ ਹੀ, ਮੈਂ ਤਾਂ ਆਪਾਂ ਦੇਖ ਸਕਦੇ ਆਂ ਦੇਖੋ ਇਹ ਫ੍ਰੀ ਐਸ ਏ ਟੀਜ਼ ਚੀਜ਼ ਹੈ ਕਿਉਂਕਿ ਉਹ ਟਾਈਮ ਵੇਸਟ ਵੀ ਇੱਕ ਆਪਣਾ ਟਾਈਮ ਪੈਂਡ ਈ ਹੋ ਜਾਂਦਾ ਦੇਖੋ ਨਾ ਥੋੜ੍ਹਾ ਜਿਹਾ ਟਾਈਮ ਸਰ ਵੀ ਟਾਈਮ ਵੇਸਟ ਨਾਲੋਂ ਆਪਣਾ ਟਾਈਮ ਸਪੈਂਡ ਈ ਹੋ ਜਾਂਦਾ ਬਟ ਜੇ ਦੇਖਿਆ ਜਾਵੇ ਸਰ ਅੱਜ ਕੱਲ ਜਿਹੜੇ ਬਜ਼ੁਰਗ ਹੋਏ ਉਹ ਦੂਜੀਆਂ ਚੀਜ਼ਾਂ ਦੇਖਦੇ ਨੇ ਜਾਦਾਤਰ ਤੇ ਵੀ ਲੋਕਾਂ ਨੂੰ ਹੀ ਦੇਖ ਦੇਖ ਕੇ ਦੇਖੋ ਉਹ ਕਰ ਰੇ ਨੇ ਫੋਨ ਤੇ ਬਟ ਜੇ ਆਪਾਂ ਗੱਲ ਕਰੀਏ ਤੇ ਦੇਖ ਥੋੜਾ ਅੱਜ ਕੱਲ੍ਹ ਬਜ਼ੁਰਗ ਵੀ ਮੰਨੀਏ ਤਾਂ ਉਹ ਸ਼ਹਿਰਾਂ ਚ ਲਾ ਲੋ ਚਾਹੇ ਪਿੰਡਾਂ ਚ ਲਾ ਲੋ ਕੋਈ ਏਦਾਂ ਦਾ ਨੀ ਹੋਊਗਾ ਵੀ ਜਿਹੜਾ ਗੁਰਬਾਣੀ ਵਗੈਰਾ ਲਗਾ ਕੇ ਜਾਪਜੀ ਸਾਹਿਡ ਸਾਹਿਬ ਦਾ ਪਾਠ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਲਾ ਕੇ ਉਹ ਸੁਣਨ ਬੈਠ ਜਾਣ
ਅੱਜ ਕੱਲ੍ਹ ਸਾਰੇ ਲੋਕ ਸੋਸ਼ਲ ਮੀਡੀਆ ਦੇ ਜਾਲ 'ਚ ਫਸੇ ਹੋਏ ਨੇ ਜੀ।
ਹਨੂੰਮਾਨ ਚਾਲੀਸਾ ਹੋ ਡੀ, ਰਾਧੇ ਰਾਧੇ ਦੇ ਭ ਜਨ ਹੋ ਗੀ ਵੀ ਇੱਦਾਂ ਦੇ ਬਹੁਤ ਸਾਰੀਆਂ ਗੁਰਬਾਣੀ ਦੇ ਪਾਠ ਕਰਲੋ ਨਮਾਜ਼ ਪੜਿਆ ਜਾਂਦਾ ਤਾਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ ਬਟ ਆਪਾਂ ਨੂੰ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਜੇ ਆਪਾਂ ਨੂੰ ਕੋਈ ਪਾਠ ਕੋਈ ਟੋਪਿਕ ਰੱਬ ਦਾ ਨਾਮ ਆਪਾਂ ਨੂੰ ਆਉਂਦਾ ਨੀ ਲੈਣਾ ਵਗੈਰਾ ਹਾਂਜੀ ਆਪਾਂ ਨੇ ਜੇ ਲੈਣਾ ਵੀ ਨੀ ਆਪਾਂ ਨੂੰ ਪਤਾ ਵੀ ਨੀ ਕਿਵੇਂ ਹੁੰਦੈ ਤਾਂ ਆਪਾਂ ਫੋਨ ਚੋਂ ਹਰ ਇੱਕ ਚੀਜ਼ ਕੱਢ ਕੇ ਆਪਾਂ ਸੁਣ ਸਕਦੇ ਹਾਂ ਸਿਮਰਨ ਕਰ ਸਕਦੇ ਆਂ ਵੀ ਆਪਾਂ
ਕੋਈ ਘਰੇ ਚੀਜ਼ ਬਣਾਣੀ ਹੋਈ ਜਿਵੇਂ ਆਪਣੇ ਛੋਲੇ ਭਟੂਰੇ ਬਣਾਣੇ ਜੀ ਹੁਣ ਆਪਾਂ ਫੋਨ ਤੇ ਭਰ ਲੇ ਹਾਊ ਟੂ ਮੇਕ ਛੋਲੇ ਭਟੂਰੇ ਆਪ ਹੀ ਰੈਸੀਪੀ ਆਜੂਗੀ ਜੀ ਕਿਵੇਂ ਐਵੇਂ ਪੈਲਾਂ ਆ ਕਰੋ ਆਟਾ ਗੁੰਨੋ ਆ ਜੀ
ਹਾਂਜੀ ਜੇ ਆਪਾਂ ਅੱਜ ਕੱਲ ਵੇਖੋ ਆਪਾਂ ਇੱਕ ਚੀਜ਼ ਆਪਣੀ ਦੇਖੋ ਸੋਚਣ ਆਲੀ ਐ ਸਰ ਜੇ ਆਪਾਂ ਨੇ ਕੋਈ ਵੀ ਚੀਜ਼ ਦਾ ਸਲਿਊਸ਼ਨ ਕੱਢਣਾ ਹੋਵੇ ਤਾਂ ਦੈ ਇਜ਼ ਆਪਾਂ ਨੂੰ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਦਾ ਸੋਲਿਊਸ਼ਨ ਮਿਲੂਗਾ। ਬਟ ਜੇ ਆਪਾਂ ਇੱਕ ਗੱਲ ਦੇਖੋ ਸਰ ਇਹ ਸੋਚਣ ਆਲੀ ਐ ਜੇ ਆਪਾਂ ਹਰ ਇੱਕ ਚੀਜ਼ ਦੇਖੋ ਆਪਾਂ ਜੇ ਮੰਨ ਲਓ ਆਪਣੇ ਸੈੱਲ ਵਾਰੇ ਕੱਢਣੀ ਆ ਕੋਈ ਨੌਲਜ ਕੋਈ ਹੋਰ ਚੀਜ਼ ਵਾਰੇ ਕੱਢਣੀ ਆ ਤਾਂ ਆਪਾਂ ਦੇਖੋ ਯੂਟੂਬ 'ਤੇ ਸਰਚ ਕਰਦੇ ਆਂ। ਤਾਂ ਉਹ ਆਪਣੀ ਚੀਜ਼ ਮੂਹਰੇ ਆ ਜਾਂਦੀ ਆ ਬਟ ਇਹ ਗੱਲ ਸੋਚ ਨ ਆਲੀ ਐ ਕਿ ਲੋਕ ਦੇਖੋ ਕੱਲੇ ਕੱਲੇ ਟੋਪਿਕ ਤੇ ਵੀਡੀਓ ਬਣਾ ਕੇ ਚੜ ਰੇ ਨੇ।
ਹਾਂਜੀ ਕਿਉਂਕਿ ਦੇਖੋ ਜੀ ਜਾਦਾ ਲੋਕ ਚਰਚਾ ਜੀ ਲੋਕ ਆਹੀ ਕਰਦੇ ਜੀ ਏ ਆਈ ਨਾਲ ਵੀਡੀਓ ਬਣਾ ਕੇ ਜਨਰੇਟ ਕਰਕੇ ਐਪ ਸੋਸ਼ਲ ਮੀਡੀਆ ਦੀ, ਮੈਂ ਵੀ ਕਰਦਾ ਜੀ ਹੁਣ ਜੀ ਸੋਸ਼ਲ ਮੀਡੀਆ ਦੇ
ਸਰ ਏ ਆਈ ਤਾਂ ਤੁਸੀਂ ਛੱਡੋ ਦੇਖੋ ਜੇ ਆਪਾਂ ਨੇ ਕੋਈ ਕੂਲਰ ਵਗੈਰਾ ਠੀਕ ਕਰਨਾ ਏਸੀ ਸਰਵਿਸ ਜਾਂ ਕੁਛ ਵੀ ਆਪਾਂ ਨੇ ਘਰ ਬਣਾਉਣਾ ਤਾਂ ਆਪਾਂ ਨੂੰ ਦੇਖਿਆ ਜਾਵੇ ਤਾਂ ਹਰਿਕ ਚੀਜ਼ ਹੀ ਆਪਾਂ ਨੂੰ ਯੂ ਯੂਟੂਬ ਤੇ ਮਿਲਦੀ ਆ। ਕਦੇ ਆਪਣੇ ਯੂਟੂਬ ਤੇ ਜੇ ਆਪਾਂ ਨੇ ਚੀਜ਼ ਕੋਈ ਸਰਚ ਕੀਤੀ ਤੀ ਹੋਵੇ ਐਵੇਂ ਤਾਂ ਨੀ ਆਇਆ ਉੱਥੇ ਕਿ ਇਹ ਚੀਜ਼ ਤਾਂ ਹੈ ਓ ਈ ਨੀ ਆਪਾ ਸਾਨੂੰ ਪਤਾ ਈ ਨੀ ਬਟ ਉੱਥੇ ਹਰਿਕ ਕਿ ਕੱਲੀ ਕੱਲੀ ਵੀਡੀਓ ਆਪਾਂ ਨੂੰ ਮਿਲ ਜੂਗੀ, ਦੇਖੋ ਕਿਹੜੀ ਮਰਜ਼ੀ ਕਲਾਸ ਆ ਆਪਾਂ ਨੇ ਸਿਰਫ ਸਬਜੈਕਟ ਭਰ ਕੇ ਚੈਪਟਰ ਨੰਬਰ ਭਰਨਾ ਹਰਿਕ ਆਪਾਂ ਨੂੰ ਚੈਪ ਟਰ ਦਾ ਬਾਰੇ ਐਕਸਪਲੇਨੇਸ਼ਨ ਮਿਲ ਜੂਗੀ ਦੇਖੋ ਉਹ ਨਾਲੇ ਦੇਖੋ ਯੂਟੂਬ ਤੇ ਪੜ੍ਹਾ ਰੇ ਨੇ ਉਹਨਾਂ ਨੂੰ ਚਲੋ ਪੈਸਾ ਵੀ ਬਣ ਰਿਐ ਬਟ ਬੋਤ ਜਾਦਾ ਮਿਹਨਤ ਵੀ ਐ ਸਰ ਦੇਖੋ।
ਹਾਂਜੀ ਜੇ ਮਿਹਨਤ ਕਰਾਂਗੇ ਤਾਂ ਹੀ ਬਣੂਗਾ ਜੀ ਫ੍ਰੀ ਦਾ ਕਾਰ ਬੈਠੇ ਪੈਸਾ ਤਾਂ ਐਂ ਕਮਾਉਣਾ ਬੋਤ ਮੁਸ਼ਕਿਲ ਐ ਜੀ ਕਿਉਂਕਿ ਦੇਖੋ ਜੀ ਹੁਣ ਜੇ ਆਪਾਂ ਕਰਾਂਗੇ ਤਾਂ ਹੀ ਕੁਛ ਬਣੂਗਾ ਜੀ ਨੀ ਤਾ ਵੇਲੇ ਬੈਠ ਕੇ ਤਾਂ ਕੀ ਹੁੰਦਾ ਜੀ।
ਹਾਂਜੀ ਹਾਂ ਦੇਖੋ ਇੱਕ ਮਿਹਨਤੀ ਆਪਣਾ ਜ਼ਿੰਦਗੀ ਦਾ ਮਹੱਤਵਪੂਰਨ ਪਾਤਰ ਆ ਹੂਨ ਲਾ ਲੋ ਜੇ ਆਪਾਂ ਚਲੋ ਆਪਾਂ ਜੇ ਗੱਲ ਕਰੀਏ ਸਰ ਸੋਸ਼ਲ ਮੀਡੀਆ ਤੇ ਵੀ ਜਿਦੇ ਲੋਕ ਦੇਖੀ ਬਲੋਗਸ ਜੇ ਬਣਾ ਰਹੇ ਨੇ ਹਾਂਜੀ ਆ ਲੋਕ ਵਲੋਗ ਜੇ ਬਣਾਉਂਦੇ ਨੇ ਬਟ ਉਨਾਂ ਦਾ ਟਾਈਮ ਵੇਸਟ ਵੀ ਹੁੰਦਾ।
ਹਾਂਜੀ ਐ
ਪਰ ਇਦੇ ਵਿੱਚ ਸਰ ਜੇ ਦੇਖਿਆ ਜਾਵੇ ਮੇਹਨਤ ਵੀ ਬੋਹਤ ਹੁੰਦੀ ਐ ਕਿਉਂਕਿ ਐਡੀਟਿੰਗ ਕਰਨ ਵਿੱਚ ਟਾਈਮ ਲੱਗਦਾ ਹਨਾ ਕੱਲੀ-ਕੱਲੀ ਚੀਜ਼ ਦੀ ਵੀਡੀਓ ਸ਼ੂਟ ਕਰਨੀ।
ਹਾਂਜੀ ਉਹ ਤਾਂ ਆਪਣਾ ਕਰੀਅਰ ਬ ਬਨਾਈ ਬੈਠੇ ਨੇ ਜੀ ਆਪਣਾ ਸੋਸ਼ਲ ਮੀਡੀਆ ਤੇ। ਉਹਨਾਂ ਦਾ ਕੋਈ ਕੰਮ ਕਰਨ ਦੀ ਲੋੜ ਨੀ ਬਸ ਉਨਾ ਨੇ ਸੋਸ਼ਲ ਮੀਡੀਆ ਤੇ ਅਪਲੋਡ ਕਰਨੀ ਜੀ ਵੀਡੀਓ ਬਸ।
ਹਾਂਜੀ ਹਾਂ।
ਉਹਨਾਂ ਨੇ ਪੈਲਾਂ ਬੋਤ ਮੇਹਨਤ ਕਰੀ ਹੋਈ ਐ ਜੀ ਪੈਲਾਂ ਤਾਂ ਆਪਾਂ ਨੂੰ ਮੇਹਨਤ ਕਰਨੀ ਪਊ ਗਈ ਨਈ। ਕਈ ਜਣੇ ਪੰਜ-ਪੰਜ ਛੇ-ਛੇ ਸਾਲ ਮਿਸਟਰ ਬੀਸ ਨੇ ਚੌਦਾਂ-ਪੰਦਰਾਂ ਸਾਲ ਮੇਹਨਤ ਕੀਤੀ ਹੈ ਜੀ ਹੁਣ ਦੇਖੋ ਜੀ ਕੇ ਯੂਟਿਊਬ ਦਾ ਨੰਬਰ ਵਨ ਸਬਸਕ੍ਰਬਰ ਆ ਯੂਟਿਊਬਰ ਬਣ ਗਿਆ ਜੀ। ਹਾਂਜੀ ਹੁਣ ਦੇਖਲੋ ਜੀ ਤੁਸੀਂ ਜਿਵੇ ਆਪਣਾ ਹੁਣ ਸੋਸ਼ਲ ਮੀਡੀਆ ਜੀ ਇੰਸਟਾਗ੍ਰਾਮ, ਫੇਸਬੁੱਕ ਜਿਵੇਂ ਟਵੀਟਰ ਹੋ ਗਿਆ। ਵਟਸਐਪ ਹੋ ਗਿਆ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ਹੋ
ਹਾਂਜੀ ਹਾਂ ਸਰ ਸਈ ਗੱਲ ਐ ਇੱਦਾਂ ਦੀਆਂ ਬੋਹਤ ਹਾਂਜੀ ਇੱਦਾਂ ਦੀਆਂ ਬੋਤ ਸਾਰੀਆਂ ਐਪਸ ਨੇ ਜੇੜੇ ਲੋਕਾਂ ਨੇ ਰੁਜ਼ਗਾਰ ਹੀ ਬਣਾ ਰ
ਹਾਂਜੀ। ਜਿਵੇਂ ਯੂਟਿਊਬ ਜਾਦਾਤਰ ਤਾ ਲੋਕ ਯੂਟਿਊਬ ਤੇ ਕਰਦੇ ਨੇ ਕਿਉਂਕਿ ਯੂਟਿਊਬ ਮਣੀ ਵੀ ਬੋਤ ਦਿੰਦਾ ਜੀ। ਪੈਸੇ ਵੀ ਬੋਹਤ ਦਿੰਦਾ ਜੀ ਜਾਦਾ ਹਾਂਜੀ।
ਜੀ ਗੱਲ ਕਰੀਏ ਅਪਾ ਵੀ ਜਿਵੇਂ ਆਪਾਂ ਇੱਕ ਵੀਡੀਓ ਚਾੜਦੇ ਆ ਅਪਲੋਡ ਕਰਦੇ ਆ ਤਾਂ ਓਦੇ ਦੋ ਮਿਲੀਅਨਜ਼ ਵਿਊਜ਼ ਓਂਦੇ ਨੇ ਤਾਂ ਆਪਾਂ ਨੂੰ ਪੈਸੇ ਕਿੰਨੇ ਕ ਆ ਜਾਂਦੇ ਹੋਣਗੇ।
ਆਹ ਤਾਂ ਜੀ ਆਪਣਾ ਜਿਵੇਂ ਦੇਖੋ ਜੀ ਜਿਵੇਂ ਆਪਣੇ ਸਬਸਕ੍ਰਾਈਬਰ ਹੋ ਹੋਣੇ ਚਾਹੀਦੇ ਨੇ ਪੈਲਾਂ ਵਾਚ ਟਾਈਮ ਹੋਣਾ ਚਾਈਦਾ ਜੀ ਚਾਰ ਹਜ਼ਾਰ ਘੰਟੇ ਦਾ ਤੇ ਆਪਣੇ ਸਬਸਕ੍ਰਾਇਬਰ ਮਿਨੀਮਮ ਹਜ਼ਾਰ ਹੋਣੇ ਚਾਈਦੇ ਜਿਦੇ ਚ ਆਪਣਾ ਚੈਨਲ ਮੋਨੀੇ ਟਾਇਜੇਸ਼ਨ ਹੋਣਾ ਚਾਈਦਾ ਤਾਂ ਈ ਜਾਕੇ ਬਣਦੇ ਨੇ ਪੈਸੇ।
ਹਾਂਜੀ ਹਾਂ ਚਲੋ ਜੇ ਆਪਣਾ ਏ ਸਭ ਕੁਛ ਹੈ ਵੀ ਤਾਂ ਆਪਾਂ ਨੂੰ ਪੈਸੇ ਕਿੰਨੇ ਕੁ ਬਣ ਸਕਦੇ
ਤਾਂ ਆਪਾਂ ਨੂੰ ਇੱਕ ਸ਼ੋਰਸ ਨਾਲ ਐ ਦੋ ਮਿਲੀਅਨ ਵਿਊ ਤੇ ਆਪਾਂ ਨੂੰ ਐਸਟੀਮੇਟਡ ਆਪਾਂ ਨੂੰ ਬਣ ਜਾਣਗੇ ਸੱਤ ਹਜ਼ਾਰ ਸੱਤ ਕੁ ਹਜ਼ਾਰ। ਸੱਤ ਅਠ ਹਜਾਰ।
ਚਲੋ ਦੇਖੋ ਔ ਨਾ ਸਿਰਫ ਦੋ ਵੀਡੀਓਜ਼ ਦੇ ਏਂਕ ਵਿਊਜ਼। ਬਟ ਜੇ ਆਪਾਂ ਗੱਲ ਕਰੀਏ ਦੋ ਮਲੀਅਨਸ ਤਾਂ ਤੁਸੀ ਛੱਡੋ ਲੋਕਾਂ ਨੂੰ ਤਾਂ ਬੋਹਤ ਸਾਰੇ ਵਿਊਜ਼ ਮੀਲੀਅਨਸ
ਹਾਂਜੀ ਜੀ ਜੇ ਜਾਏਗੀ ਯ ਯੂ ਐਸ ਏ ਬੇ ਚੈਨਲ ਹੁੰਦਾ ਹੈ ਜਿਵੇਂ ਦੇਖੋ ਯੂ ਐਸ ਏ ਵੇਸਡ ਚੈਨਲ ਆ। ਤੇ ਉਹ ਹੁੰਦਾ ਜੀ ਜਿਵੇਂ ਲੈ ਲੋ ਇੱਕ ਬਿਲੀਅਨ ਵਿਊ ਆ ਗੇ ਜੀ ਲੋਂਂਗ ਵੀਡੀਓ ਤੇ। ਉਨਾਂ ਨੂੰ ਲਗਭਗ -ਲਗਭਗ -ਲਗਪਗ ਨੀ ਤਾਂ ਉਨਾਂ ਨੂੰ ਅੱਠ ਕ ਕਰੋੜ ਰੁਪੇ ਦੀ ਤਾਂ ਇੱਕ ਵੀਡੀਓ ਜਾਂਦੀ ਐ ਚ ਚੰਗਾ ਮੈਮ ਓਕੇ ਸਸ ਰੀ ਕਾਲ।